ਹੈਲੋ।
ਹਾਂਜੀ, ਸ਼ਸ਼੍ਰੀ ਕਾਲ ਜੀ।
ਸ਼ਸ਼ਿ ਅਕਾਲ ਜੀ।
ਹੈਲੋ! ਹਾਂਜੀ, ਵਦੀਆ- ਵਦੀਆ, ਆਪਨੀ ਦੱਸੋ।
ਹੈਲੋ, ਹਾਲ-ਚਾਲ? ਸੁਨਾਓ, ਬਸ ਪੇਕੇ ਆਈ ਹੋਈ ਆ।
ਅੱਛਾ।
ਪ੍ਰਿਆ, ਸ਼ੋਪਿੰਗ ਵਗੈਰਾ ਕਰ ਰਏ ਆ, ਆਰਾਮ ਨਾਲ ਇੰਜੋਏ।
ਅੱਛਾ-ਅੱਛਾ, ਚਲੋ ਵਦੀਆ, ਮੈਂ ਵੀ ਕੱਲ ਜਾਨਾ ਪੇ ਕੇ।
ਚਲੋ, ਪੇਕੇ ਜਾਂਨ ਦੀ ਤੇ ਸਾਰੇਆ ਨੂੰ ਖੁਸ਼ੀ ਹੁੰਦੀ ਏ।
ਹਾਂ, ਹਾਂ, ਚਾਏ ਹਾਂ, ਹੂੰ- ਹੂੰ -ਹੂੰ, ਬਿਲ। ਬਿਲਕੁਲ-ਬਿਲਕੁਲ।
'ਤੇ, ਹਾਂਜੀ। ਸਾਰਿਆਂ ਨੂੰ ਖੁਸ਼ੀ ਹੁੰਦੀ ਕਿ ਹਾਂ ਬਈ ਜਾਵਾਂਗੇ ਘੁੰਮਾਂਗੇ। ਹਾਂਜੀ ਸਭ ਵਧੀਆ, ਹੋਰ ਤੁਸੀਂ ਸੁਣਾਓ?
ਹਾਂਜੀ-ਹਾਂਜੀ ਵਧੀਆ ਬਿਲਕੁਲ ਹਾਂਜੀ ਹਾਂ
ਬਸ ਕੁਛ ਨੀ ਬੈਠੇ ਹੋਏ ਸੀ ਹਾਂਜੀ ਹੋਰ। ਸਭ ਵਧੀਆ ਪਰਿਵਾਰ ਵਿਚ। ਸਭ ਵਧੀਆ ਨੇ ਹਾਂਜੀ ਹੋਰ ਤੁਸੀਂ ਕੱਲ ਸ਼ੋਪਿੰਗਾ ਪਿਂਗ ਕਰ ਲੀ ਪੇਕੇ ਜਾਨ ਦੀ।
ਬਸ ਤਿਆਰੀ ਐ, ਤਿਆਰੀ ਐ।
ਹਾਂ ਉਹੀ ਪੇਕੇ ਜਾਣ ਦੀ ਸਭ ਨੂੰ
ਪੇਕੇ ਜਾਣ ਵਾਸਤੇ ਤਿਆਰੀ ਦੀ ਲੋੜ ਹੀ ਨੀ ਹੁੰਦੀ ਏਨੀ।
ਖੁਸ਼ੀ ਮਨ ਇਚ ਏਨੀ ਹੁੰਦੀ ਏ ਨਾ।
ਹਾਂ ਖੁਸ਼ੀ-ਖੁਸ਼ੀ, ਖੁਸ਼ੀ ਜਾਦਾ ਹੁੰਦੀ ਹੈ ਗੀ।
ਹਾਂਜੀ ਸਾਨੂੰ ਵੀ ਅਸੀਂ ਵੀ ਆਏ ਸੀ ਤਾਂ ਆਏ ਬੜੀ ਖੁਸ਼ੀ ਆਏ ਐਕਣ ਜਾਣਾ ਐ ਲੈ ਕੇ ਜਾਣਾ ਐ ਕਰਨਾ ਐ ਰ ਸਤੇ ਚ ਕੀ ਕਰਨਾ ਐ। ਬਸ ਹੁਨ ਪਿਕਨਿਕ ਹੁਨ ਪਿਕਨਿਕ ਜਾਵਾ ਕੱਲ ਪਿ ਕਨਿਕ ਜਾਵਾਂਗੀ ਘੁੰਮਨ ਫਿਰਨ। ਬਸ ਐਈ ਸੋਚ ਰਹੇ ਹਾਂ ਗੇਮਸ ਵਗੈਰਾ ਕੀ ਲੈ ਕੇ ਜਾਈਏ ਪਿਕਨਿਕ ਜਾਈਏ ਤੇ ਗੇਮ ਸ ਵਗੈਰਾ ਕੀ ਲੈ ਕੇ ਜਾਈਏ ਤੇ-ਤੇ ਮੈਂ ਐ ਈ ਸੋਚ ਰੀ ਸੀ। ਕੀ ਹਾਂਜੀ ਤੰਬੋਲਾ ਵਗੈਰਾ, ਹੋਜੀ ਵਗੈਰਾ ਔਰ ਲੀਡੋ ਵਗੈਰਾ ਖੇਲਾਂਗੇ ਥੋੜਾ ਇੰਜੋਏਮੈਂਟ ਕਰਾਂਗੇ।
ਹੂੰ-ਹੂੰ, ਹੂੰ।
ਆਪਨਾ। ਤ ਪਰਿਵਾਰ ਨਾਲ ਤੇ ਐਈਉ ਇੰਜੋਏਮੈਂਟ ਹੁੰਦੀ ਏ ਤੁਹਾਨੂੰ ਪਤਾ ਈ ਏ।
ਹੂਬ ਵਧੀ ਹੋਰ-ਹੋਰ ਤੁਡਾ ਕੰਮ ਵਧੀਆ ਚੱਲਦਾ ਕੋਲਿੰਗ ਵਧੀਆ ਹੋਈ ਜਾਂਦੀ ਐ।
ਹਾਂਜੀ ਕੋਲਿੰਗ ਚਾਲ ਰਈ ਏ ਚਲ ਈ ਰਈ ਏ ਹਾਂ ਹਾਂਜੀ?
ਤੁਹਾਡੀ ਮੈਂ ਹੈ ਕਿੰਨੀ ਕੀ ਰਹਿੰਦੀ ਐ ਕੋਲ?
ਐ ਨਈ ਉਹ ਤੇ ਠੀਕ ਹੈ ਜੇ ਚੱਲ ਹੀ ਰਈਏ ਬਸ ਕਰ ਹੀ ਰਈ ਆ। ਤਾਈ ਹੋਰ ਸੁਣਾਓ ਹੋਰ ਸਭ ਠੀਕ ਠਾਕ।
ਹਾਂਜੀ-ਹਾਂਜੀ ਵਧੀਆ-ਵਧੀਆ।
ਹੋਰ ਮੈਂ ਤੇ ਦੇਖੋ ਇੱਕ ਹਾੳਜੀ ਔਰ ਅ ਹਾੳਜੀ ਔਰ ਇੱਕ ਉਹ ਖੇਲਿਆ ਹੋਇਆ ਗੇਮ ਹੋਰ ਵੀ ਕੋਈ ਤੁਹਾਡੇ ਕੋਲ ਨਿਆ ਗੇਮ ਹੈ ਤੇ ਦੱਸੋ ਅਸੀਂ ਇੰਜੋਏ ਕਰੀਏ।
ਨਈ ਜੀ ਮੈਂ ਤਾਂ ਪੈਲਾਂ ਜੋ ਸਟੋਕ ਤੇ ਕੰਮ ਕਰਦੀ ਸੀਗੀ ਤੇ ਉਸ ਤੋਂ ਬਾਦ ਬਸ ਏ ਵਾਲਾ ਐਪ ਆਇਆ ਹੈਗਾ ਮੇਰੇ ਕੋਲੇ।
ਹੂੰ ਨਈ ਮੈਂ ਤੁਹਾਡੇ ਕੋਲ ਪੁੱਛ ਰਹੀ ਆ ਕਿ ਜਿਕਨ ਅਸੀਂ ਲੋਕ ਪਿਕਨਿਕ ਜਾ ਰਏ ਆ। ਤੇ ਸਾਨੂੰ ਜੀਕਨ ਇਹ ਐਪ ਜੀਕਨ ਸਾਨੂੰ ਓਹਨੇ ਨੇ ਪਿਕਨਿਕ ਜਾ ਰੇ ਆ ਤੇ ਅਸੀਂ ਦੋ ਗੇਮ ਨਾਲ ਲੈ ਜਾ ਰੇ ਆ ਤੇ ਹੋਰ ਵੀ ਤੁਹਾਡੇ ਨਜ਼ਰ ਵਿੱਚ ਕੋਈ ਗੇਮ ਹੈ ਤੇ ਦੱਸੋ ਤਾਂ ਕਿ ਅਸੀਂ ਲੋਕ ਤੇ ਦੇਖੋ ਪਿਕਨਿਕ ਸਵੇਰੇ ਜਾਨੇ ਆ ਸ਼ਾਮੀ ਆਰਾਮ ਨਾਲ ਬਣਾ ਕੇ ਲੰਚ ਬਣਾ ਕੇ ਲੈ ਜਾਨੇ ਆ ਰੇਡੀ ਕਰਕੇ ਅੱਛਾ ਸਾ। ਆਪਣਾ ਆਰਾਮ ਨਾਲ ਇੰਜੋਏ ਕਰਨੇ ਵਾਸਤੇ ਗੇਮ ਵਗੈਰਾ ਲੈ ਜਾਗੇ।
ਘਰੇ ਹੀ ਹੁੰਦਾ ਹੈਗਾ ਚਾਚੇ ਤਾਇਆਂ ਦੇ ਘਰੇ ਜਾਵੜੇ ਬਸ ਉਹਨਾਂ ਦੇ ਘਰੇ ਪਿਕਨਿਕ ਹੁੰਦੀ ਹੈਗੀ।
ਵੈਸੇ ਕਿਧਰੇ ਪਾਰਕ ਵਗੈਰਾ ਜਾਂ ਇਧਰ
ਨਈ-ਨਈਅਸੀ ਫਿਰ ਉਦਾ ਪਿੰਡ ਹੀ ਸਾਡੇ ਆਪਦਾ ਈ ਗਾ ਜੇੜਾ ਫੈਮਲੀ ਹੈ ਨਾ ਗਾ ਓ ਬੋਤ ਵੱਡਾ ਹੈਗਾ ਪਰਿਵਾਰ ਸਾਡਾ ਤਾਂ ਸਾਰੇ ਘਰ ਜਿਵੇਂ ਹੁਣ ਅਲ ਹਾਂ ਫਿਰ ਉੱਥੇ ਹੂੰ-ਹੂੰ।
ਇੰਜੋਏਮੈਂਟ ਉਨਾ ਨਾਲ ਈ ਹੋ ਜਾਂਦਾ।
ਹਾਂ-ਹਾਂ ਮੇਰਾ ਇੰਜੋਏਮੈਂਟ ਉਨਾਂ ਦੇ ਨਾਲ ਈ ਹੋ ਜਾਂਦਾ ਹੈਗਾ।
ਸਈ ਗੱਲ ਅਸੀ ਬਈ ਤਾਂ ਅਸੀ ਤਾਂ ਪਈ ਪਿਕਨਿਕ ਜਾਂਦੇ ਆਂ ਪਿਕਨਿਕ ਵਿੱਚ ਇੰਜੋਏਮੈਂਟ ਅੱਛੀ ਕਰਨੇ ਆਂ। ਜਿਕਨ ਅਸੀ ਹੋਜੀ ਹੈ ਹੈਨਾ ਜਿਕਨ ਸਾਡਾ ਗੇਮ ਹੋਜੀ ਹੁੰਦਾ। ਤੇ ਅਸੀ ਕੀ ਕਰਦੇ ਹਾਂ ਸਾਡੇ ਮੋਬਾਇਲ 'ਚ ਤਾਂ ਹੋਜੀ ਤੰਬੋਲਾ ਜਿੰਨਾ ਆਖਦੇ ਨੇ ਤੰਬੋਲਾ ਗੇਮ ਹੁੰਦਾ। ਉਦੀ ਨਾ ਪਰਚੀਆਂ ਹੁੰਦੀਆਂ ਨੇ ਤੇ ਅਸੀ ਕੀ ਕਰਦੇ ਹਾਂ ਜੀ ਤੀਕਣ ਸਾਰੇ ਫੈਮਿਲੀ ਬੈਠਦੇ ਆ ਕਿ ਪੰਜਾਹ ਸੌ ਰੁਪਏ ਦੀ ਹੋਜੀ ਖੇਲੋ ਉਦੇ 'ਚ ਮਜ਼ਾ ਵੀ ਆਂਦਾ ਇੰਟਰਸਟ ਵੀ ਆਂਦਾ ਖੂਬ ਜਾਦਾ ਹਾਂਜੀ ਉਦੇ 'ਚ ਬ ਮਜ਼ਾ ਵੀ ਆਂਦਾ। ਚਲੋ ਪਤਾ ਕੀ ਕਰਦੇ ਆ ਇੱਕ ਜਿਕਰ ਨਾ ਸ਼ੋਪ ਵਗੈਰਾ ਤੇ ਜਾਓ ਤੇ ਉਨਾਂ ਨੂੰ ਕਦੇ ਬੋਲਿਆ ਜੀ ਤੰਬੋਲਾ ਇੱਕ ਗੇਮ ਆਂਦਾ ਤੇ ਉਦੇ 'ਚ ਨਾ ਟਿਕਟਾਂ ਮਿਲਦੀਆਂ ਨੇ ਔਰ ਮੋਬਾਇਲ 'ਚ ਐਪ ਡਾਊਨਲੋਡ ਕਰ ਲੋ ਉਦੇ ਚ ਆਂਦਾ। ਉਦੇ ਨਾਂ ਤੇ ਆਂਦਾ ਹੈ ਕਿ ਨਾ ਤੰਬੋਲਾ ਦੇ ਨਾਂ ਤੇ ਆਂਦਾ ਹੈਨਾ। ਤੇ ਉਦੇ 'ਚ ਗੋਟੀਆਂ ਵੋਟੀਆਂ ਆਂਦੀਆਂ ਨੇ। ਗੋਟੀਆਂ ਦਾ ਅੱਜ ਕੱਲ ਤੇ ਤੁਹਾਨੂੰ ਪਤਾ ਅੱਜ ਕੱਲ ਤੇ ਜ਼ਮਾਨਾ ਗਿਆ। ਅੱਜ ਕਲ ਤੇ ਅਸੀਂ ਔਨਲਾਈਨ ਐਪ ਖੋਲ ਲਈ ਦਾ ਹਾਂ ਤੰਬੋਲਾ ਦਾ ਹੈਨਾ। ਤੇ ਆਰਾਮ ਨਾਲ ਪੂਰਾ ਪਰਿਵਾਰ ਆਪਣਾ ਪਿਕਨਿਕ ਵਿੱਚ ਚੱਦਰ ਵਿਛਾਉਂਦਾ ਆਰਾਮ ਨਾਲ ਬੈਨੇ ਆਂ ਤੇ ਆਪਣਾ ਕੀ ਕਰਦੇ ਆਂ ਹੋਲ ਆਪਣਾ ਇੱਕ ਪਰਚੀ ਸਭ ਨੂੰ ਪਕੜਾਂਦੇ ਆਂ।
ਅੱਛਾ
ਇਹ ਪੈਸੇ ਨਾ ਖੇਡ ਦੇ ਆਂ ਤਾਂ ਇੰਟਰਸਟ ਹੋਰ ਲੱਗਦਾ। ਹੋਰ ਵਧੀਆ ਲੱਗਦਾ ਹੈ ਕਿ ਮਜ਼ਾ ਆਂਦਾ ਹੈ ਕਿ ਬਾਈ ਸਾਰੇ ਪਰਿਵਾਰ ਨੂੰ ਸ਼ੌਕ
ਹਾਂ-ਹਾਂ ਜਿੱਤ ਹਾਰ ਦਾ ਵਧੀਆ ਹੋ ਜਾਂਦਾ ਨਾ ਜੇ ਵੈਸੇ ਆਪਾਂ ਖੇਡੀਏ ਗਾ ਓਦਾਂ ਮਜ਼ਾ ਨਈ ਆਉਂਦਾ ਹੈਗਾ ਪਰ ਪੈਸ ਪੈਸਿਆਂ ਨਾਲ ਖੇਡਦੇ ਆਂ ਥੋੜਾ ਜਾਦਾ ਦਾ ਮਜ਼ਾ ਆਉਂਦਾ।
ਹਾਂਜੀ ਓ ਦੇਖੀ ਹੋਜ 'ਚ ਪੰਜ ਤਿੰਨ ਲੈਨਾਂ ਹੁੰਦੀਆਂ ਨੇ ਜਿਦੇ 'ਚ ਪੰਜ-ਪੰਜ ਆਪਣਾ ਇਹ ਆਪਣਾ ਵਨ ਟੂ ਦੇ ਹਿਸਾਬ ਨਾਲ ਨੰਬਰ ਆਉਂਦੇ ਨੇ ਕਾਂਟਿੰਗ ਹੁੰਦੀ ਏ ਕਾਂਟਿੰਗ ਸਮਝ ਗੇ ਨਾ ਵੰਨ ਟੂ ਥ੍ਰਰੀ ਜੇ ਕੈਂ ਦਸ ਵੀ ਆ ਸਕਦਾ ਹੈ ਵੀਹ ਮ ਦਸ ਵੀਹ ਤੀਸ ਚਾਲੀਸ ਪਚਾਸ ਸਾਠ ਸੱਤਰ ਅੱਸੀ ਨੱਬੇ ਨੱਬੇ ਤੱਕ ਦਾ ਪਰਚੀ ਹੁੰਦੀ ਏ ਉਦੇ ਨਾ ਕਿੱਥੇ ਆਪਣੇ ਦਸ ਦੀ ਲਾਈਨ ਤੁਸੀਂ ਦੱਸ ਵਿੱਚ ਦੇਖ ਸਕਦੇ ਹੋ ਇੱਕ ਦੀ ਲਾਇਨ ਵਿੱਚ ਇੱਕ ਐਵੇਂ ਕਰਕੇ ਨਾ ਬੋਤ ਅੱਛਾ ਗੇਮ ਹੈ ਕਦੇ ਤੁਸੀਂ ਟਰਾਈ ਕਰਿਆ ਜੇ। ਫਿਰ ਉਸ ਤੋਂ ਬਾਦ ਨਾ ਉਦੇ ਤਿੰਨ ਲੈਨਾਂ ਹੁੰਦੀਆਂ ਨੇ ਤਿੰਨ ਲੈਨਾਂ ਹੁੰਦੀਆਂ ਨੇ। ਤੇ ਤਿੰਨ ਲੈਣਾ 'ਚ ਪੰਜ ਪੰਜ-ਪੰਜ-ਪੰਜ ਆਪਣੇ ਅਕਸ਼ਰ ਪੰਜ-ਪੰਜ ਵਰਡਸ ਹੁੰਦੇ ਨੇ ਅਲਫਾਬੈਟ ਅਲਫਾ ਬੈਟ ਨੀ ਸੋਰੀ ਉਦੇ ਹੁੰਦੇ ਨੇ ਕਿ ਇਹਨਾਂ ਦਾ ਤੁਸੀ ਉਦੇ ਆਖਦੇ ਹੋ ਨਾ ਨੰਬਰ ਆਪਣਾ ਨੰਬਰ ਆਖਦੇ ਨਾ ਜਿਕਣ ਪੰਜਾਹ ਸਾੱਠ ਸੱਤਰ ਐਕਨ ਕਰਕੇ ਪੰਜ-ਪੰਜ ਨੰਬਰ ਹੁੰਦੇ ਨੇ ਤਿੰਨ ਲੈਨਾਂ ਵਿੱਚ ਤੇ ਓ ਜੇੜੀ ਵਿੱਚ ਵਾਲਾ ਇੱਕ ਦੂਜੇ ਨੰਬਰ ਇਚ ਜੇਹੜਾ ਵਿੱਚ ਵਾਲਾ ਹੁੰਦਾ ਐ ਓਹ ਓਹਨੂੰ ਅਸੀਂ ਆਖਦੇ ਹਾਂ ਸਟਾਰ।
ਅੱਛਾ।
ਔਰ ਜੇਹੜਾ ਸਭ ਤੋਂ ਕੋਨੇ-ਕੋਨੇ 'ਚ ਲਾਸਟ-ਲਾਸਟ ਇਚ ਦੋ ਹੋਂਦੇ ਨੇ ਦੋਨੋ ਸਾਈਡ ਜਿਕਨ ਦੋਨੋ ਸਾਈਡ ਹੁੰਦੇ ਨਾ ਓਹਨਾਂ ਨੂੰ ਆਖਦੇ ਆਂ ਕੋਨਰ। ਹੈਨਾ, ਔਰ ਇੱਕ ਇੱਕ ਲਾਈਨ ਹੁੰਦੀ ਐ ਇੱਕ ਨੂੰ ਓਹ ਨਾ ਆਖਦੇ ਨ, ਆ ਕੀ ਨਾਂ ਈਦਾ ਇੱਕ ਹੁੰਦਾ ਵੱਡਾ ਛੋਟਾ।
ਅੱਛਾ।
ਇੱਕ ਵੱਡਾ ਨੰਬਰ ਜਿਕਨ ਇੱਕ ਹੋ ਗਿਆ ਔਰ ਨੱਬੇ ਹੋ ਗਿਆ ਛੋਟਾ ਵਟਸਐਪ ਸਭ ਤੋਂ ਵੱਡਾ ਨੰਬਰ ਅ' ਨੱਬੇ ਹੋ ਗਿਆ ਔਰ ਇੱਕ ਸਭ ਤੋਂ ਛੋਟਾ ਹੋ ਗਿਆ ਐਹਨਾਂ ਦੇ ਨਾ ਬੜੇ ਚਾਂਸ ਮਿਲਦੇ ਨੇ ਆਪਨਾ ਹੋਜੀ ਵਗੈਰਾ ਅ ਜੀਤਨੇ ਕਰਨੇ 'ਚ ਤੇ ਓਹਦੇ ਚ ਬੜੇ ਵੀ ਮਨੇ ਤੋ ਮ ਪਰਿਵਾਰ ਐਕਸਾਈਟਿਡ ਹੋ ਕੇ ਖੇਲਦਾ ਹੈ ਸਾਡਾ, ਐਨੇ ਮਜ਼ੇ ਨਾਲ ਸਾਈਟੀਡ ਹੋ ਕੇ ਖੇਲਦਾ ਏ ਪਰਿਵਾਰ, ਕੁਛ ਪੁੱਛੋ ਈ ਨਾ
ਹਾਂ-ਹਾਂ, ਤਾ ਤਾਡੀ ਫੈਮਲੀ-ਤਾਡੀ ਫੈਮਿਲੀ ਮੈਨ ਲਗਦੈ ਸ਼ੈਰ ਦੇ ਵਿੱਚ ਰੈਂਦੀ ਹੋਵੇਗੀ
ਹਾਂਜੀ, ਅਸੀ ਲੋਕ ਐਥੇ ਸ਼ੈਰ ਵਗੈਰਾ ਚ ਆਪਨਾ ਰੈਨੇ ਆਂ
ਹਾਂ-ਹਾਂ, ਸਈ ਹੈਗਾ। ਤਾਂਈਓ ਵਰਕਿੰਗ ਅਸੀਂ ਪਿੰ ਪਿੰਡਾਂ ਦੇ ਐ ਨਾ ਗੇ ਪਿੰਡਾਂ ਦੇ ਵਿੱਚ ਐਨਾ ਨਹੀਂ ਐ
ਹਾਂਜੀ-ਹਾਂਜੀ-ਹਾਂਜੀ ਤੇ ਫਿਰ ਐਹਦੇ ਨਾਲ ਨਾ ਟਾਈਮ ਵੀ ਅੱਛਾ ਪਾਸ ਹੋਂਦਾ ਐ ਔਰ ਮਜਾ ਵੀ ਬੋਤ ਆਂਦਾ ਐ ਪਰਿਵਾਰ ਨਾਲ ਅਸੀ ਫਿਰ ਅਂ ਅਸੀ ਕ ਸਾਡਾ ਨਾ ਪੂਰਾ ਪਰਿਵਾਰ ਐਸ ਗੇਮ ਨੂੰ ਇੰਜਵਾਏ ਕਰਦਾ ਐ ਫਿਰ ਓ ਤੇ ਤਵਾਨ ਪਤੈ ਕੀ ਹੋਂਦੈ ਓ ਤਿੰਨ ਲੈਨਾ ਔਂ ਜਿੰਦੀਆਂ ਤਿੰਨੋ ਲੈਨਾਂ, ਇੱਕ-ਇੱਕ, ਇੱਕ ਲੈਨ ਜਿਹਦੀ ਖਤਮ ਹੋ ਗਈ ਫੋਰਨ ਇੱਕ ਵਾਰੀ ਬੋਲਦੇ ਹੈਨਾ, ਦੂਜ ਜੀ ਲੈਨ ਜਿਹਦੀ ਖਤਮ ਹੋ ਗਈ ਫੋਰਨ ਬੋਲਦੇ ਤੀਜੀ ਲੈਨ ਜਿਹਦੀ ਖ਼ਤਮ ਹੋ ਗਈ ਫੋਰਨ ਬੋਲਦੇ, ਹੈਨਾ, ਫਿਰ ਓਹਦੇ 'ਚ ਕੀ ਓਹਦੇ ਚ ਜਿਆਦਾਤਰ ਓਹ ਵੀ ਦੇ ਦੇਂਦੇ ਨੇ ਕੇ ਨਾਂ ਏਦਾ ਆਪਣਾ ਹੁਨ ਪੂ ਆਪਨੀ ਪਰਚੀ 'ਚ ਅਗਰ ਤੁਸੀਂ ਸਭ ਤੋਂ ਪਹਿਲਾਂ ਸੱਤ ਨੰਬਰ ਕੱਟ ਲਓਗੇ ਨਾ ਓਹਦੇ ਚ ਉਤਨੇ ਈ ਪੈਸੇ ਮਿਲਦੇ ਨੇ। ਮਲਬ ਐਨਾ ਮਜ਼ੇ ਵਾਲਾ ਮੈਂ ਪੂਰਾ ਇੰਟਰਸਟ ਲੈ ਕੇ ਖੇਲਦੈ ਪਰਿਵਾਰ
ਅੱਛਾ
ਖੇਲ ਕੇ ਦੇਖਿਆਾ ਜੇ
ਫੇਰ ਤਾਂ-ਫੇਰ ਤਾਂ ਤੁਸੀਂ ਫੇਰ ਤਾਂ ਤੁਸੀਂ ਇਸ ਗੇਮ ਦੇ ਵਿੱਚ ਪੂਰੇ ਮਜੇ ਲੈਨੇ ਹੋ, ਹੈ ਨਾ
ਬਹੋਤ ਮਜੇ ਲੈਂਦੇ ਆਂ ਮੈਂ ਕੀ ਮੇਰਾ ਪੂਰਾ ਪਰਿਵਾਰ ਮਜੇ ਲੈਂਦਾ ਗੇਮ ਖੇ ਹੋਰ ਹੋਰ ਮੈ ਕਿਆ ਸਾਡੇ ਵੱਡੇ ਬਜ਼ੁਰਗ ਵੀ ਸਾਡੇ ਨਾਲ-ਨਾਲ ਖੇਲਦੇ ਨੇ ਹੋਰ ਤਾਸ਼ ਇੱਚ ਤਾਸ਼ ਅਸ਼ੀਸ਼ ਵੀ ਜਦ ਪੁੱਜੋਗੇ ਸਾਡੇ ਨਾਲ ਖੇਲਦੇ ਦੈਲਾ ਪਾਕੜ ਦੋ ਟੀਮਾਂ ਹੁੰਦੀਏ ਦੋ ਟੀਮ ਹੁੰਦੀ ਏ ਆਪਨੇ ਆਪ ਤੇ ਅਸੀ ਦੋ ਦੋ ਟੀਮਾਂ ਬਨਾ ਲੋ ਔਰ ਜਿਕਨ ਦੈਲਾ ਪਕੜ ਹੁੰਦਾ ਨਾ ਦ ਦਸ ਦਸਾਂ-ਦਸਾਂ ਹੁੰਦਾ
ਹੁੰ-ਹੁੰ-ਹੁੰ ਸਮਝ ਗਈ ਮੈਂ ਹਾਂ
ਔਰ ਰੰਗ ਸ ਓਹ ਓਹ ਵੀ ਓਹ ਵੀ ਕੀ ਬੜਾ ਮਜ਼ੇਦਾਰ ਹੁੰਦੈ, ਓਹਨੇ ਕਈ ਵਾਰ ਰੈਸਟ ਲਈ ਲੈ ਜਾਨੇ ਆਂ, ਆਰਾਮ ਨਾਲ ਓਹ ਇੰਜੋਏ ਕਰਨੇ ਆ ਬਸ, ਏਹੀ ਕੈਂਨੇ ਆ ਆਰਾਮ ਨਾਲ ਪੈਕੇ ਆਓ, ਅਪਨਾ ਮਸਤੀ ਕਰੋ ਐਈ ਏ, ਹੋਰ ਕੀ ਏ।
ਸਹੀ ਗੱਲ ਏ।
ਪਰਿਵਾ
ਹਾਂਜੀ ਸਾਡਾ, ਸਾਡਾ ਤਾਂ ਪੇਕ ਕੀ ਜਾਨਾ ਏਹੀ ਆ ਵੀ ਸਾਡੇ ਘਰ ਵਾਵਾ ਕਾਫੀ ਜਾਦਾ ਹੈਗਾ ਤੇ ੳਨਾਂ ਨਾਲ ਈ ਗਲਾਂ ਨੀ ਮੁੱਕਦੀਆਂ ਹੈਗੀਆਂ। ਕਿਉਂਕਿ ਕਾਫੀ ਟਾਈਮ ਬਾਦ ਹੁਨ ਜਾਨੇ ਕੇ ਛੁੱਟੀਆਂ ਹੁੰਦੀਆਂ ਬੱਚੇਆਂ ਨੂੰ, ੳਦੋਂ ਹੀ ਜਾਈਦਾ ਹੈਗਾ। ਉਦੋਂ ਪੈਲਾਂ ਤਾਂ ਜਾਈਦਾ ਵੀ ਨੀ ਗਾ, ਹੂੰ।
ਪਢ਼ਨੇ ਵਾਲੇ ਹੋਨ ਨਾ ਤੇ ਬੜਾ ਦੇਖਨਾ, ਕਰਨਾ ਹੁੰਦਾ ਹੈ। ਬੱਚੇ ਅਗਰ ਪਢ਼ਨੇ ਵਾਲੇ ਹੋਨ ਨਾ ਤੇ ਥੋੜਾ ਏਹ ਹੋਈ ਜਾਂਦਾ ਏ। ੳਹ ਤੇ ਥੋੜਾ ਹਾਂਜੀ, ਹੋਰ
ਹੋਈ ਜਾਂਦਾ ਹੈਗਾ ਫੇਰ ਹੁਨ ਸਾਡਾ ਤਾਂ ਪਰਿਵਾਰ ਜਾਦਾ, ਫੇਰ ਗੱਲਾਂ ਈ ਨਈ ਮੁੱਕਦੀਆਂ ਹੈਗੀਆਂ ਏਨੀਆਂ।
ਨਈ ਅਸੀ ਮੂਵੀ ਦੇਖਨਾ ਦਾ ਦਿਨ ਕੱਲ ਦਾ ਦਿਨ ਅਪਨਾ ਏ ਕਰਨਾ, ਬਈ ਖਾਨਾ ਵੀ ਅਪਨੇ ਆਦਾ ਖਿਲਾ ਦੋ ਪੇਕੇ ਆਏ ਆ, ਏ ਰੈਸਿਪੀ ਖਿਲਾ ਦੋ ਏ ਕੰਮ ਕਰ ਦੋ ਤੇ ੳ ਰੈਸਿਪੀਆ ਹੋ ਜਾਂਦੀਆਂ ਨੇ ਖਾਨਾ-ਪੀਨਾ ਬਸ ਏਹੀ ਏਜਵਾਏਮੈਂਟ ਹੋ ਜਾਂਦੀ ਕਾਫੀ ਕਿ ਚਲੋ ਪਿਕਨਿਕ ਮਨਾਨ ਚਲੇ ਜਾਈਏ ਕਿਧਰੇ।
ਮੇਰੇ ਪੰਦਰਾਂ ਦਿਨ ਬੀਤ ਗਏ ਏਦਾਂ ਈ। ਮੇਰੇ ਹਸਬੈਂਡ ਬੋਲਦੇ ਕਿ ਹਾਂ ਕੱਲ ਚਲੀ ਜਾਨਾ ਹੈਗਾ, ਦੋ ਦਿਨ ਠਹਰ, ਰੁਕ ਕੇ ਚਲੇ ਜਾਨਾ। ਮੈਂਹ ਤੁਹਾਡਾ ਕਰਦੇ ਕਰਦੇ ਮੈਂ ਕੈਹਾ ਮੇਰੇ ਪੰਦਰਾਂ ਦਿਨ ਤਾਂ ਏਦਾਂ ਹੀ ਨੰਘ ਗਏ, ਪੰਦਰਾਂ ਦਿਨ ਰੈ ਗਏ, ੳ ਪੰਦਰਾਂ ਦਿਨਾਂ ਦੇ ਵਿੱਚ ਅ ਦੇਖਦੇ ਆਂ ਕਿ ਹੋਰ ਕਿੰਨਾ ਕੁ ਟਾਈਮ ਤੁਸੀ ਏਦਾਂ ਈ
ੳਹ ਤੇ ਗੱਲ ਸਹੀ ਏ। ੳਹ ਤੇ ਥੋੜਾ ਬੋਹਤ ਹੋ ਈ ਜਾਂਦਾ ਏ ਇਨਸਾਨ। ਅਪਨਾ ਦੇਖਨਾ ਵੀ ਪੈਂਦਾ, ਘਰ ਵੀ ਦੇਖਨਾ ਪੈਂਦਾ ਲੇਕਿਨ ਸਾਡਾ ਤੇ ਸਾਡਾ ਦੇਖ ਕੇ ਇੱਛਾ ਇੰਜੋਏਮੈਂਟ ਈ ਰੇਂਦੀ ਕਿ ਆਰਾਮ ਨਾਲ ਅਸੀ ਇੰਜੋਏ ਕਰੀਏ। ਆਰਾਮ ਨਾਲ ਇੰਜੋਏਮੈਂਟ ਕਰਦੇ ਰਹੀਏ। ਹੋਰ ਸਭ ਠੀਕ। ਚਲੋ ਫਿਰ ਗੱਲ ਕਰਦੇ ਆ ਆਰਾਮ ਨਾਲ ਮਿਲਾਂਗੇ ਠੀਕ ਏ, ਚਲੋ ਬਾਏ।